ਜੀ ਕਿਵੇਂ ਉਹ ਮੈਨੂੰ ਆਵਾਜ਼ ਨੀ ਆ ਰਹੀ ਯਾਰ ਤੁਹਾਡੀ ਪਤਾ ਨੀ। ਮੇਰੀ ਆਵਾਜ਼ ਆ ਰਹੀ ਹੈ। ਅੱਛਾ! ਹੁਣ ਆਈ ਆ ਹੁਣ ਆਈ। ਹੋਰ ਸਭ ਵਧੀਆ ਤੁਸੀਂ ਦੱਸੋ?
ਸਭ ਵਧੀਆ ਹੋਰ ਕੀ ਕਰ ਰਹੇ ਤੁਸੀਂ
ਥੋੜਾ ਓਡੀਵਲ ਬੋਲੋ ਯਾਰ
ਹੋਰ ਕੀ ਕਰਦੀ ਸੀ?
ਕੁਛ ਨਹੀਂ ਬਸ ਰੋਟੀ ਖਾ ਕੇ ਆਈ ਸੀ ਗੀ। ਹਾਂਜੀ ਮੈਂ ਵੀ। ਮੈਗੀ ਬਣਾਈ ਸੀ ਦੱਸਿਆ ਸੀ, ਨਾ ਮੈਂ ਮੈਗੀ ਬਣਾਈ ਸੀ ਉਹੀ ਖਾਈ ਹੈ। ਬਸ
ਹਾਂਜੀ- ਹਾਂਜੀ ਮੈਂ ਤਾਂ ਦਾਲ ਫੁਲਕਾ ਬਣਾ ਕੇ ਖਾਧਾ।
ਅੱਛਾ- ਅੱਛਾ ਦਾਲ ਫੁਲਕਾ ਅੱਛਾ!
ਦੱਸੋ?
ਹੋਰ ਸਭ ਠੀਕ। ਨਹੀਂ ਬਸ ਯਾਰ ਮੈਨੂੰ ਨੀਂਦ ਨੀ ਆ ਰਹੀ ਸੀ। ਪਹਿਲੇ ਮੈਂ ਸੋਚਿਆ ਕਿ ਚਲੋ ਮੈਂ ਕੌਲ ਕਰਕੇ ਪੁੱਛਦੀ ਹਾਂ ਕੀ ਕਰ ਰਹੇ ਹੋ।
ਅੱਛਾ, ਨਹੀਂ ਬਸ ਵੀ ਸੋਣ ਲੱਗੀ ਸੀ, ਅੱਜ ਮੇਰਾ ਸਿਰ ਦਰਦ ਹੋ ਰਿਹਾ ਸੀ।
ਮੈਨੂੰ ਆਵਾਜ਼ ਨਹੀਂ ਆ ਰਹੀ ਤੁਹਾਡਾ, ਕੀ ਬੋਲ ਰਹੇ ਹੋ ਤੁਸੀਂ।
ਹੈਲੋ
ਹੈਲੋ। ਹਾਂਜੀ ਹੁਣ ਆ ਰਹੀ ਐ। ਹੁਣ ਏਦਾਂ ਹੀ ਬੋਲਣਾ ਜਿੱਦਾਂ ਬੋਲ ਰਹੇ ਸੀਗੇ।
ਪਿਆ ਹੋਣਾ।
ਹਾਂ, ਤੇ ਏਦਾਂ ਹੱਥ ਰੱਖ ਕੇ ਬੋਲ
ਅੱਛਾ -ਅੱਛਾ ਹਾਂਜੀ ਹੁਣ ਆ ਰਹੀ ਹੈ?
ਹਾਂਜੀ -ਹਾਂਜੀ ਹੁਣ ਆ ਰਹੀ ਹੈ।
ਚਲੋ, ਹੋਰ ਦੱਸੋ ਕੀ ਕਰ ਰਹੇ ਸੀਗੇ।
ਹੋਰ ਬਸ ਕੁਛ ਨੀ ਬਸ ਮੈਂ ਬੈਠੀ ਸੀ, ਮੈਂ ਕਿਹਾ ਚਲੋ ਮੈਂ ਫੋਨ ਕਰਕੇ ਪੁੱਛਦੀ ਹਾਂ, ਕਿ ਕੀ ਕਰ ਰਹੇ ਹੋ, ਸੋ ਗਏ ਕੇ ਜਾਗਦੇ।
ਨਹੀਂ ਨਹੀਂ ਬਸ ਮੈਂ ਸੌਣ ਲੱਗੀ ਸੀ ਹਲੇੇ ਰੋਟੀ ਖਾਧੀ ਆ, ਮੇਰਾ ਨਾ ਸਿਰ ਬਹੁਤ ਦੁੱਖ ਰਿਹਾ, ਜਿਸ ਕਰਕੇ।
ਹੂੰ। ਕਿਉਂ ਕੀ ਹੋ ਗਿਆ ਜ਼ਿਆਦਾ ਘੁੰਮ ਲਏ ਕਿ ਤੁਸੀਂ, ਦੁਪਹਿਰੇ।
ਨੀ ਘੁੰਮੀ ਨੀ ਮੈਂ ਪਤਾ ਨੀ, ਐਦਾਂ ਹੀ ਸਿਰ ਬਹੁਤ ਦੁੱਖ ਰਿਹਾ ਅੱਜ।
ਅੱਛਾ ਅੱਛਾ ਅੱਛਾ ਖਾਣਾ ਖਾ ਲਿਆ ਕਰੋ ਨਾ ਟਾਈਮ ਨਾਲ।
ਬਸ ਦੁਪਹਿਰੇ ਨੀ ਖਾਧਾ ਨਾ, ਤੇ ਹੁਣ।
ਤਾਂ ਉਹੀ ਕਰਕੇ ਨਾ ਗੈਸ ਚੜ ਗਈ ਫਿਰ। ਤੁਹਾਨੂੰ, ਗੈਸ ਦੀ ਦਵਾਈ ਲੈ ਲੈਂਦੇ।
ਹਾਂ ਕੋਈ ਨੀ, ਮੈਂ ਲੈਮਨੇਡ ਪੀਤੀ ਸੀ।
ਲੈਮਨੇਡ ਅੱਛਾ। ਅੱਛਾ ਠੀਕ ਹੈ, ਠੀਕ ਹੈ, ਔਕੇ। ਔਕੇ ਅੱਛਾ ਮੈਂ ਇਹ ਪੂਛ ਰਹੀ ਸੀ ਕੀ ਨਾ ਬਈ ਪਾਸਤਾ ਬਣਾਵਾਂਗੀ ਦੋ ਤਿੰਨ ਦਿਨ ਚ, ਤੇ ਤੁਸੀਂ ਖਾਓਗੇ ਮੈਂ ਭੇਜ ਦੇਵਾਂ।
ਹਾਂ ਮੈਂ ਖਾ ਲਉ ਗਈ, ਤੁਸੀਂ ਭੇਜ ਦੇਯੋ।
ਠੀਕ ਹੈ ਠੀਕ ਹੈ। ਮੈਂ ਨਾ ਮੱਖਣੀ ਸੋਸ ਹੀ ਬਣਾਵਾਂਗੀ ਮੈਨੂੰ ਨਾ ਵਾਈਟ ਸੋਸ ਆਉਂਦਾ ਨਹੀਂ।
ਹਾਂਜੀ ਚਲੋ ਕੋਈ ਗੱਲ ਨੀ, ਮੱਖਣੀ ਸੋਸ ਅਸੀਂ ਟਰਾਈ ਕਰ ਲਾਂਗੇ ਪਹਿਲੀ ਵਾਰ ਕਰਾਂਗੇ। ਸਿਖਾਈ।
ਹਾਂਜੀ ਹਾਂਜੀ।
ਹੋਰ। ਕਿਹੜੀ ਮੈਗੀ ਬਣਾਤੀ ਸੀ ਸ਼ਿਪਲ ਯਾ ਮਿਆਉਂ।
ਨਹੀਂ ਨਹੀਂ ਨਹੀਂ ਨਹੀਂ ਤੜਕੇ ਵਾਲੀ ਇਕਦਮ।
ਹਾਂ ਤੜਕੇ।
ਹਾਂਜੀ ਤੁਸੀਂ ਉਹ ਖਾਧੀ ਚਿਲੀ ਕਰ ਲਈ ਮੈਗੀ ਹਾਂ ਸੱਚ ਮੈਂਗੀ ਤਾਂ ਖਵਾਈ ਸੀ ਤੁਹਾਨੂੰ ਇੱਕ ਵਾਰ ਚਿਲੀ ਕਰ ਲਈ।
ਹਾਂ ਲੈਮਨ ਵਾਲੀ।
ਨਹੀਂ ਲੈਮਨ ਵਾਲੀ ਨਹੀਂ ਲੈ ਤਾਂ ਲੈਮਨ ਚਿੱਲੀ ਤਾਂ ਅਲਗ
ਅੱਛਾ ਉਹ ਕੋਰੀਅਨ ਕਹਿੰਦੇ ਆ ਉਹਨੂੰ ਹਾਂ ਜਾਂਦੇ ਆ
ਹਾਂਜੀ ਹਾਂਜੀ ਉਹਦੇ 'ਚ ਉਹਦੇ 'ਚ ਬਹੁਤ ਟਸਟੀ ਬਣਦੀ।
ਉਹਦਾ ਨਾ ਥੋੜਾ। ਏਦਾਂ ਕੜਵਾ ਕੜਵਾ ਟੇਸਟ ਆਉਂਦਾ ਮੈਨੂੰ। ਕੜਵਾ ਕੜਵਾ ਟੇਸਟ ਆਉਂਦਾ ਮੈਨੂੰ ਹਾਂਜੀ ਹੋਰ।
ਵਧੀਆ ਬਸ।
ਚਲੋ ਵਧੀਆ ਹੀ ਹੋਣਾ ਚਾਹੀਦਾ ਮੇਰਾ ਤਾਂ ਇਸ ਟਾਈਮ ਨਾ ਪਹਿਲਾਂ ਆਈਸ ਕਰ੍ਰੀਮ ਖਾਣ ਦਾ ਦਿਲ ਕਰਦਾ।
ਮੇਰਾ ਵੀ ਯਾਰ ਬੜਾ ਮਨ ਕਰ ਰਿਹਾ। ਮੈਂ ਕੁੱਛ ਮਿੱਠਾ ਪਰ ਕੁੱਛ ਮਿੱਠਾ ਪਿਆ ਹੀ ਨਹੀਂ, ਹਮਾਰੇ ਘਰ ਤਾਂ ਪਤੀਸਾ ਪਿਆ।
ਮੀਂਹ ਵੀ ਆ ਰਿਹਾ।
ਹਾਂ ਮੀਂਹ ਆ ਰਿਹਾ, ਬਾਹਰ ਦੇਖ ਰਹੀ ਹਾਂ ਮੈਂ ਵੀ। ਪਤਾ ਨੀ ਬਿਨ ਮੌਸਮ ਬਰਸਾਤ ਧੋਈ ਜਾਂਦੀ ਏ।
ਵੈਦਰ ਵੈਦਰ ਤੇ ਤਾਂ ਸਿਰਫ ਫੋਰਟੀ ਪਰਸੈਂਟ ਸੀਗੀ ਬਟ ਇੱਕਦਮ ਹੀ ਆ ਗਈ।
ਹਾਂਜੀ ਜੂਨ ਚ ਨਾ ਮਤਲਬ ਥੋੜ੍ਹਾ ਏਦਾਂ ਰਹਿੰਦਾ ਵੈਸੇ ਜੂਨ ਚ ਮੈਂ ਦੇਖੀ ਸੀ ਬਾਰਿਸ਼, ਮੋਸਟਲੀ ਅ ਸਤੰਬਰ ਨਹੀਂ ਸਤੰਬਰ, ਅਗਸਤ ਵਿੱਚ ਵੇਖੀਏ ਬਾਕੀ
ਨਹੀਂ ਜੁਲਾਈਆਂ, ਜੁਲਾਈਆਂ ਚ ਨਾ ਬਰਸਾਤ ਸਟਾਰਟ। ਹੁੰਦੀਆ ਤੇ ਇਸ ਕਰ ਹਾਂ ਜੁਲਾਈ। ਹਾ ਸਾਡੀ ਪੰਜਾਬੀ ਏਦਾਂ ਹੀ ਹੁੰਦੀ ਆ।
ਅੱਛਾ, ਤੁਹਾਡੀ ਪੰਜਾਬੀ ਨਾ ਥੋੜ੍ਹੀ ਵੱਖਰੀ ਹੈ ਮਤਲਬ, ਤੁਸੀਂ ਵੱਖਰਾ ਜਿਹਾ ਅਕਸ਼ਰ ਬੋਲੋ ਜੁਲਾਈਆਂ।
ਜੁਲਾਈਆਂ ਜੁਲਾਈਆਂ ਚ ਬਰਸਾਤਾਂ ਹੁੰਦੀਆਂ ਨੇ।
ਅੱਛਾ, ਅੱਛਾ।
ਤੇ ਮੈਂ ਤਾਂ ਪਹਿਲੀ ਵਾਰ ਦੇਖਦੀ ਜੂਨ ਚ ਬਰਸਾਤਾਂ ਹੁੰਦੀਆਂ ਪਈਆਂ।
ਸਹੀ ਗੱਲ, ਸਹੀ ਗੱਲ ਬਿਨ ਮੌਸਮ ਬਰਸਾਤ ਬਸ, ਬਸ ਕੱਲ ਵੀ ਮੇਰਾ ਪੇਪਰ ਹੈ, ਯਾਰ ਮੈਂ ਕੱਲ ਪੇਪਰ ਦੇਣ ਜਾਣਾ।
ਜਦੋਂ ਵੀ ਅਸੀਂ ਸੋਚਦੇ ਹਾਂ ਨਾ, ਹੁਣ ਏ ਸੀ ਦੀ ਸਰਵਿਸ ਕਰਾਣੀ ਸੀਗੀ। ਤੇ ਨਾ ਅਸੀਂ ਸੋਚਦੇ ਹਾਂ ਕਿ ਅੱਜ ਬੁਲਾਵਾਂਗੇ, ਅੱਜ ਕੀ ਬੁਲਾਵਾਂਗੇ, ਜਦੋਂ ਵੀ ਸੋਚਦੇ ਹਾਂ ਮੀਂਹ ਆ ਜਾਂਦਾ।
ਅੱਛਾ ਏ ਸੀ ਦੀ ਸਰਵਿਸ ਕਰਾ ਰਹੇ ਤੁਸੀਂ।
ਹਾਂ ਫਿਰ ਜਦੋਂ ਵੀ ਸੋਚਦੇ ਆ ਮੀਂਹ ਆ ਜਾਂਦਾ, ਫਿਰ ਤਾਂ ਕੂਲਰ ਵੀ ਬੰਦ ਕਰਕੇ ਸੋਣਾ ਪੈਂਦਾ, ਕਿਉ ਠੰਢ ਲੱਗਦੀ ਏ।
ਸਾਡੇ ਘਰ ਤਾਂ ਹਲੇ ਏ ਸੀ ਵੀ ਨਹੀਂ ਲੱਗਾ। ਮੈਂ ਵੀ ਲਵਾਉਣਾ ਏ, ਮੈਂ ਸੋਚ ਰਹੀ ਹਾਂ, ਮੈਂ ਕੋਈ ਜੋਬ ਜੂਬ ਦੇਖਾਂ ਅਤੇ ਮੈਂ ਲਵਾਵਾਂ ਏ ਸੀ।
ਅੱਛਾ, ਕਿਹੜਾ ਸਾਡੇ ਤਾਂ ਵਿੰਡੋ ਲੱਗਿਆ।
ਨਹੀਂ ਸਾਡੇ ਨਾ ਘਰ ਏ ਸੀ ਨੀ।
ਤੇ ਉਹ ਵੀ ਨੀ ਅਸੀਂ ਸਰਵਿਸ ਹੋਰ ਚਲਾ ਪਾ ਰਹੇ।
ਹਲੇੇ ਕੂਲਰ ਨਾਲ ਹੀ ਕੰਮ ਚਲਾਉਂਦੇ ਹਾਂ।
ਹਾਂ, ਕੂਲਰ ਲਗਾ ਕੇ ਕੰਮ ਚਲਾਉਣਾ ਪੈਣਾ।
ਕੀ
ਕੂਲਰ ਕਰਕੇ ਕੰਮ ਚਲਾਉਣਾ ਪੈਣਾ ਹਾਲੇ ਤਾ।
ਹਾਂਜੀ ਹਾਂਜੀ ਨਹੀਂ ਵਧੀਆ ਰਹਿੰਦਾ ਕੂਲਰ ਖੁਸ਼ਬੂ ਆਉਂਦੀ ਨਾਲੇ ਮਟਕੇ ਮੁਟਕੇ ਆਪਾਂ ਸਿੱਟੇ ਹੋਏ ਨੇ ਇਹਦੇ ਚ
ਪਈ ਆ ਮੰਮੀ ਕਹਿੰਦੇ ਪਾਣੀ ਨੀ ਭਰਿਆ ਤੂੰ ਕੂਲਰ ਚ ਮੈਂ ਕਿਹਾ ਹੁਣ ਭੜ ਦਿੰਦੀ ਆਾਂ।
ਅੱਛਾ -ਅੱਛਾ ਹੋਰ ਦੱਸੋ?
ਹੋਰ ਸਭ ਕੈਂਟ ਤੁਸੀਂ ਦੱਸੋ? ਹਾ ਕਿੜੀ ਫੇਵਰੇਟ ਆਈਸ ਕਰੀਮ ਹੈਗੀ ਜੈ, ਫੇਵਰੇਟ ਕਿਹੜੀ ਤੁਹਾਡੀ ਅਇਸ ਕਰੀਮ ਅ ਕ੍ਰਰੀਮ ਥੀ
ਯਸ ਪੰਜਾਬੀ ਚ ਗੱਲ ਹੈਲੋ
ਉਹ ਕਦੇ ਕਦਾਰ ਤਾਂ ਚੱਲਦਾ ਜੇ। ਹੋਰ ਦੱਸੋ?
ਹੋਰ ਸਭ ਵਧੀਆ। ਅੱਛਾ ਤੁਸੀਂ ਮੈਂ ਤੁਹਾਡੇ ਨੇਲਸ ਦੇਖੇ ਤੁਸੀਂ ਨੈਲਸ ਤੇ ਕੁੱਛ ਲਾਦੇ ਹੋ ਕੀ
ਨੈਲਸ ਨਾ ਮੈ, ਨੈਲਸ ਤੇ ਕੁਛ ਵੀ ਨਹੀਂ ਲਾਉਂਦੀ ਪਾਣੀ ਚ ਕੰਮ ਕਰਿਆ। ਕਰੋ ਨਾ ਜੋ ਬਰਤਨ ਧੋਂਂਦਾ ਨਾ ਆਪੇ
ਬਰਤਨ ਤਾਂ ਮੈਂ ਵੀ ਬਹੁਤ ਧੋਦੀ ਹਾਂ ਪਰ ਮੇਰੇ ਨਾ ਟੁੱਟ ਜਾਂਦੇ ਨੇਲ ਬਰਤਨ ਧੋਨ ਨਾਲ।
ਮੇਰੇ ਵੀ ਕਮਜ਼ੋਰ ਨੇ ਨਾ ਕੇਅਰ ਕਰਨੀ ਪੈਂਦੀ ਹੈ, ਬਸ। ਤ ਗੱਲ ਹੈ ਮੂੰਹ ਚ ਨੀ ਪਾਉਣਾ ਹੱਥ ਬਹੁਤ ਕੇਰ ਕਰਨੀ ਪੈਂਦੀ ਮੈਨੂੰ ਤਾਂ ਬਹੁਤ ਹੁੰਦਾ ਮੇਰਾ ਇੱਕ ਨੇਲ ਤੇ ਵੀ ਉਹ ਆ ਜਾ ਨਾ ਸਕ੍ਰੈਚ ਵਗੈਰਾ ਮੈਨੂੰ ਬੜੀ ਪਰੇਸ਼ਾਨ ਹੁੰਦੀ ਆ।
ਅੱਛਾ ਅੱਛਾ ਮੈਂ ਤਨੇਲੀ ਐਕਸਟੈਂਸ਼ਨ ਕਰਾ ਲੈਂਦੀ ਹਾਂ।
ਐ ਮੈਂ ਪਤਾ ਕੀ ਸੋਚਦੀ ਹਾਂ ਮੈਂ ਪੁੱਛਣਾ ਸੀ ਕਿ ਤੁਸੀਂ ਨੇਲ ਐਕਸਟੈਨਸ਼ਨ ਕਰਾਂਦੇ ਹੋ ਤੇ ਕਿੰਨੇ ਪੈਸੇ ਲਿੱਤੇ ਸੀਗੇ?
ਪੰਜ ਸੌ ਰੁਪਈਆ।
ਮਤਲਬ ਰੀਅਲ ਓਨੇ ਵਸਤੇ ਕਰਵਾਈਏ ਉਹੀ
ਤੇ ਤਿੰਨ ਚਾਰ ਸੌ ਚ ਕਰ ਦਿੰਦੇ ਨੇ ਆਰਟ ਥੋੜੀ ਜਿਹੀ ਕਰ ਦਿੰਦੇ।
ਠੀਕ ਆ ਬਟ ਏਦਾਂ ਵੀ ਨੀ ਪੰਜ ਸੌ ਚ ਚੱਲ ਜਾਣ
ਹਾਂ ਮਤਲਬ ਕਰ ਹੀ ਦਿੰਦੇ ਨੇ।
ਹਾਂ ਮੈਂ ਸੋਚ ਰਹੀ ਸੀ ਚੈਰੀ ਰੈਡ ਨੇ
ਹਾਂ ਬੜੇ ਸੋਹਣੇ ਲੱਗਦੇ ਚੈ ਨੇਲ ਪੈਂਟ ਕੈਟ ਆਈ ਨੇਲਸ ਵੀ ਬੜੇ ਅੱਛੇ ਲੱਗਦੇ ਨੇ।
ਮਤਲਬ ਏਦਾਂ ਕਰ ਦੇਣਗੇ ਉਹ ਫਾਇਲ ਨਾ ਕਰਨ ਮੇ ਮੇ ਕਮਜ਼ੋਰ ਆ ਨਾ।
ਅੱਛਾ ਤੇ ਨਹੀਂ ਨਹੀਂ ਉਹ ਵੀ ਬਿਨਾ ਫਾਈਲ ਤੋਂ ਵੀ ਕਰ ਦਿੰਦੇ ਨੇ ਯੂ ਵੀ ਲਾਈਟ ਰਗ ਜਾਂਦੇ ਨੇ ਨਾ ਉਹ
ਹਾਂ ਕਿਉਂਕਿ ਨਾ ਮੈਨੂੰ ਫਾਈਲ ਫੁਲ ਸਿਸਟਮ
ਹਾਂਜੀ ਉਹਣ ਮੈਂ ਸੋਚ ਰਹੀ ਹਾਂ ਮੈਂ ਨਾ ਚਾਂਦੀ ਦੀ ਉਹ ਝਾਂਜਰਾਂ ਬਣਵਾਈਆਂ ਨੇ ਹੁਣ ਦੇਖਦੀ ਹ
ਅੱਛਾ ਚਲੋ ਵਧੀਆ। ਮੈਂ ਤਾਂ ਸੋਚ ਰਹੀ ਸੀ ਹਲੇੇ ਪੈਸੇ ਇਕੱਠੇ ਕਰਕੇ ਨਾ ਗੋਲਡ ਦੀ ਰਿੰਗ ਬਣਵਾਉਗੀ।
ਫੇ ਤਾਂਮੈਂ ਸੋਚ ਰਿ ਮੇਰੇ ਰੋਕੇ ਤੇ ਜਿਹੜੀ ਪਏਗੀ ਪੈ ਜਾਏਗੀ ਹਲੇ ਤੀਨ ਚਾਰ ਸਾਲਹੋਰ ਵੇਟ ਕਰ ਲੈਨੇ ਹੋਰ ਕੀ
ਯਾਰ ਹੁਣ ਰੋਕੇ ਤੇ ਪਏਗੀ ਪਏਗੀ ਉਹਦੇ ਕਰਕੇ ਹੁਣ ਆਪਣੇ ਸੁਪਨੇ ਥੋੜੇ ਮਾਰ ਲਾਂਗੇ ਮ ਰੋਕੇ ਕੇ ਦੀ ਪਏਗੀ ਪਏਗੀ ਹੁਣ ਆਪਣੇ ਸੁਪਨੇ
ਪਰ ਇੱਕ ਬੰਦੇ ਦੇ ਥੋੜੇ ਉਹ ਵੀ ਹੁੰਦੇ ਨੇ ਖ਼ਾਬ ਵੀ ਹੁੰਦੇ ਨੇ ਕ ਚ
ਕੀ ਪਤਾ ਸੋਨਿਆਂ ਦੀ ਜਗਾ ਡਾਇਮੰਡ ਦੀ ਰਿੰਗ ਵੈ ਰੋਕੇ ਫ
ਹਮ ਹੋ ਸਕਦਾ ਵੀ ਹੋ ਸਕਦਾ ਅੱਜਕੱਲ ਤਾਂ ਸੋਨੇ ਸੋਨਾ ਤੇ ਅੱਜ ਕੱਲ ਜ਼ਿਆਦਾ ਮਹਿੰਗਾ ਹੋ ਗਿਆ ਡਾਇਮੰਡ ਸਸਤਾ ਹੋ ਗਿਆ ਮੈਨੂੰ ਤਾਂ ਨਾ ਸੋਲੀਟਰ ਡਾਇਮੰਡ ਚਾਹੀਦਾ ਸੋਲੀਟਰ ਡਾਇਮੰਡ
ਡਾਇਮੰਡ ਕੁਛ ਨੀ ਹੈ
ਹਾਂ ਉਹੀ ਤਾਂ ਮੈਂ ਕਹਿ ਰਹੀ ਹਾਂ ਫਿਰ ਤਾਂ
ਬਾਕਾਉਜ਼ ਡਾਇਮੰਡ ਦਾ ਰੇਟ ਨੀ ਵੱਧਦਾ ਸੋਨੇ ਦਾ ਬਹੁਤ ਵੱਧਦਾ ਹੁਣ ਤੁਸੀਂ ਜ ਅੱਜ ਹਿਸਾਬ ਲਾ ਲਓ ਜੇ ਤੁਸੀਂ ਪੰਜਾਹ ਹਜ਼ਾਰ ਚ ਵੀ ਲਿੱਤੇ ਹਾਲੇ ਤਾਂ ਵੈਸੇ ਨਹੀਂ ਮਿਲੂਗਾ ਕੁਝ ਵੀ ਤੇ ਉਹ ਅੱਗੇ ਜਾ ਕੇ ਦੋ ਲੱਖ ਤਿੰਨ ਲੱਖ ਦੀ ਚੀਜ਼ ਜਾਊਗੀ ਹੀ ਜਾਊਗੀ
ਹਮ ਉਹੀ ਤਾਂ ਮਤ ਮਤਲਬ ਗ੍ਰੇਡ ਆਊਟ ਤੇ ਹੁੰਦਾ ਰਹਿੰਦਾ ਘੱਟਦਾ ਰਹਿੰ
ਹੁਣ ਮੈਂ ਦੀਵਾਲੀ ਦੇ ਆਸ ਪਾਸ ਸੋਚ ਰਹੀ ਹਾਂ ਕੁ ਬਣਵਾਉਣ ਨੂੰ ਕਿਉਂਕਿ ਦੀਵਾਲੀ ਤੇ ਓਫਰ ਚੱਲਣਗੇ ਨਾ ਨਹੀਂ ਹੈ ਦੀਵਾਲੀ ਮਰੇ ਆਸ ਪਾਸ ਸੋਚ ਰਹੀਆਂ ਕੁਝ ਬਣਵਾਉਣ ਨੂੰ ਦੀਵਾਲੀ ਤੋਂ ਔਫਰ ਚੱਲਦੇ ਆ ਨਾ
ਮੈਂ ਦੀਵਾਲੀ ' ਸੋਚ ਰਹੀ ਆਂ ਏਸੀ ਲਵਾਵਾਂ ਜਾਂ ਐਕਟਿਵਾ ਲਵਾਂ
ਇੱਕ ਕੰਮ ਕਰੋ ਨਾ ਤੁਸੀਂ ਉੱਥੇ ਲੈ ਲੋ ਨਾ ਕਿਸ਼ਤਾਂ ਤੇ
ਹਾਂਜੀ ਹਾਂ ਐਕਟਿਵਾ ਤੇ ਆਪਾਂ ਲਵਾਂਗੇ ਬਾਰਿਸ਼ ਆ ਗਈ ਵਾਰ ਆਵਾਜ਼ ਸੁਣਾਈ ਦੇ ਰਹੀ
ਅਜ ਤਾਂ ਬਿਜਲੀ ਗੜਗ ਰਹੀ ਏ
ਅੱਛਾ ਤੁਹਾਡੇ ਉੱਥੇ ਬਿਜਲੀ ਕੜਕ ਰਹੀ ਬਰਸਾਤ ਆ ਰਹੀ
ਚਲੋ ਹੋਰ
ਹੋਰ ਸਭ ਠੀਕ ਹੈ ਬਸ ਵਧੀਆ
ਚਲੋ ਵਧੀਆ ਹੋਣਾ ਚਾਹੀਦਾ
ਹਾਂਜੀ ਹਾਂਜੀ ਮੈਗੀ ਖਾਧੀ ਬਸ ਹੁਣ ਸੋ ਜਾਾਂਗੀ ਮੈਂ ਥੋੜਾ ਪੜ ਕੇ ਸਵੇਰੇ ਉੱਠਣਾ ਫਿਰ ਛੇਤੀ ਫਿਰ ਪੰਜ ਸਾਢੇ ਪੰਜ ਵਜੇ ਉੱਠ ਕੇ ਫਿਰ ਪੜਾਂਗੇ ਕੀ ਹੋਰ ਕੀ ਚਾਰ ਕੁਛ ਕੀਤੇ ਨੇ ਹੁਣ ਜਿਹੜੇ ਇੰਪੋਰਟੈਂਟ ਇੰਪੋਰਟੈਂਟ ਸੀ
ਮੇਰੇ ਵਰਗੀ ਤਾਂ ਜਦੋਂ ਤੁਸੀਂ ਉਠੋਗੇ ਅੱਧੀ ਨਿੰਦਰ ਪੂਰੀ ਹੋਏਗੀ ਮੇਰੀ ਮੈਂ ਤਿੰਨ ਵਜੇ ਸੋਂਦੀ ਆ ਮੈਂਨੂੰ ਨੀਂਦ ਹੀ ਨੀ ਪੈਂਦੀ
ਹੋਰ
ਹੋਰ ਸਭ ਵਧੀਆ ਬਸ ਮੈਂ ਸੋਚ ਰਹੀ ਜਿਵੇਂ ਕਿਹਾ ਕੋਲ ਕਰ ਕਿ ਪੁੱਛਦੀ ਹਾਂ ਕੀ ਕਰ ਰਹੇ ਨੇ ਕੀ ਕਰਨਾ
ਬਸ ਕੁਛ ਨੀ ਕਰ ਰਹੇ ਤੁਹਾਡੇ ਨਾਲ ਗੱਲਾਂ ਹੀ ਕਰ ਰਹੇ ਹੋਰ ਕੀ ਕਰਨਾ ਜੇ
ਹਮ ਹੁਣ ਸੋਣ ਦਾ ਟਾਈਮ ਹੈ ਕੱਲ ਸਾਡੇ ਘਰ ਗੈਸਟ ਵੀ ਆਣੇ ਨੇ ਛ ਛੋਟੀ ਕੁੜੀ ਆਏਗੀ ਮਜ਼ਾ ਆਏਗਾ ਹੁਣ ਹਾਂਜੀ ਹੈਗੀ ਮੇਰੇ ਮਾਮੇ ਦੀ ਕੁੜੀ ਹੈਗੀ ਇਹ ਉਹਦੀ ਕੁੜੀ ਹੋਈ ਹੈ ਐੇ ਥੋੜ੍ਹਾ ਟਾਈਮ ਪਹਿਲਾਂ ਸਾਲ ਦੀ ਹੋਣ ਵਾਲੀ ਹੁਣ ਜੁਲਾਈ ਚ
ਅੱਛਾ ਅੱਛਾ
ਹਾਂਜੀ
ਚਲੋ ਵਧੀਆ ਥੋੜੀ ਰੌਣਕ ਲੱਗ ਜਾਊਗੀ
ਹਾਂਜੀ ਹਾਂਜੀ ਘਰੇ ਰੌਣਕ ਲੱਗ ਜਾਂਦੀ ਹੋਰ ਕੀ
ਚਾਹੀਦਾ ਉਹਦੇ ਛੋਟੇ ਬੱਚਿਆਂ ਨਾਲ ਹੀ ਤਾਂ ਲਗਦੇ ਨੇ ਤੇ ਅਸੀਂ ਤਾਂ ਲੜਦੇ
ਹਾਂਜੀ ਹਾਂਜੀ ਤੁਹਾਨੂੰ ਮੇਰੀ ਆਵਾਜ਼ ਓਡੀਬਲ ਆਉਂਦੀ ਹੈ ਪੂਰੀ ਓਡੀਬਲ ਸੁਣਾਈ ਦਿੰਦੀ ਹੈ ਕੋਲ 'ਚ ਤੇ ਉਹ ਦੱਸਣਾ ਹੁੰਦਾ ਤੁਸੀਂ ਮੈਨੂੰ ਦੱਸੋਗੇ ਨ ਫੇਿਰ ਮੈਂ ਕਿੱਦਾਂ
ਬਸ ਥੋੜ੍ਹੀ ਜਿਹੀ ਘੱਟਦੀ ਹੈ ਨਾ ਮਤਲਬ ਘੱਟਦੀ ਕੱਦੀਨੀ ਕਿਹਾ ਮੈਂ ਘੱਟਦੀ ਏ
ਅੱਛਾ ਅੱਛਾ
ਚਲੋ ਠੀਕ ਹੈ ਫੇਿਰ ਮੈਂ ਕਰਦੀ ਹਾਂ ਮੈਂ ਨੀਂਦ ਆ ਰਹੀ